ਹੋਰ ਕੀ ਹਾਲ ਚਾਲ
ਹਾਂਜੀ ਹਾਂਜੀ ਵਧੀਆ ਸ਼ਹਿਜ਼ਾ ਫ੍ਰੀ ਸੀ
ਹਾਂਜੀ ਫ੍ਰੀ ਸੀ ਮੈਂ
ਅੱਛਾ ਅੱਛਾ ਹੋਰ ਕੀ ਬਣਾ ਰਹੇ
ਬਸ ਫ੍ਰੀ ਸੀ ਬੈਠੀ ਹੋਈ ਸੀ ਅਰੇ ਮੈਂ ਨਾ ਕੱਪੜੇ ਦੇਖ ਰਹੀ ਸੀ, ਮੈਂ ਕਿਹਾ ਇੱਕ ਜਿਹੜਾ ਕੱਪੜਾ ਨੀ ਜਿਂਮੀ ਜਿਂਮੀ ਵਾਲਾ ਹੁੰਦਾ ਹੈ ਸ਼ਾਈਨ ਵਾਲਾ
ਜਿਮੀਚੂ ਹਾਂਜੀ ਹਾਂਜੀ ਜਿਮੀਚੂ ਟਾਈਪ ਹੂ ਹੂ ਹੂ
ਹੁਣ ਪੈ ਸਕਦਾ ਵੈ, ਅਗਰ ਕੋਈ ਪਾਰਟੀ ਵਗੈਰਾ ਪਾਉਣਾ ਹੋਵੇ ਤਾਂ
ਹਾਂ ਪੈ ਸਕਦੇ ਨੀਚੇ ਇਹ ਵਾ ਵੀ ਲਾਈਨਿੰਗ ਤੁਸੀਂ ਥੋੜ੍ਹੀ ਜਿਹੀ ਉਹ ਵਾਲੀ ਲਗਾ ਲਓ ਜਿਹੜੀ ਪੈ ਜਾਵੇ ਹੈਨਾ
ਅੱਛਾ ਮੈਂ ਉਹੀ ਸੋਚ ਰਹੀ ਸੀ, ਮੈਂ ਕਿਹਾ ਇੱਕ ਮੇਰੇ ਕੋਲ ਹੈਗਾ ਵੈ ਹੁਣ ਮੈਂ ਆਉਣਾ ਨਾ ਫੰਕਸ਼ਨ ਤੇ, ਇੱਕ ਤੇ ਉਹ ਹੈਗਾ ਵਾ ਅਤੇ ਇੱਕ ਮੇਰੇ ਕੋਲ ਡਾਰਕ ਗ੍ਰੀਨ ਹੈ, ਉਹ ਦਿਨ ਵੇਲੇ ਤੇ ਲਾਈਟ ਹੀ ਅੱਛਾ ਲੱਗਦਾ ਹੈ
ਹਾਂ ਐਕਚੁਲੀ ਪਤਾ ਗਰਮੀਂ ਵੀ ਬਹੁਤ ਹੁੰਣੀ ਨਾ ਤੇ ਲਾਈਟ ਹੀ ਅੱਛਾ ਲੱਗੂਗਾ
ਲਾਈਟ ਅੱਛਾ ਲੱਗੇਗਾ, ਹੁਣ ਚੱਕਰ ਇਹ ਹੈ ਉਹੀ ਵਾਲਾ ਹੈਗਾ ਮੇਰੇ ਕੋਲ ਜਿਮੀ ਵਾਲਾ, ਤੇ ਮੈਂ ਉਹੀ ਵੇਅਰ ਕਰਕੇ ਦੇਖਣ ਹੀ ਲੱਗੀ ਸੀ ਤੁਹਾਡਾ ਫੋਨ ਆ ਗਿਆ ਤੇ ਮੈਂ ਉਹੀ ਸੋਚਣੀ ਕਿ ਪਾਵਾਂ ਨਾ ਪਾਵਾਂ
ਹਾਂ, ਪਰ ਯਾਰ ਇੰਨੀ ਗਰਮੀ ਚ ਤੁਸੀਂ ਪਹਿਣ ਲਓਗੇ
ਇਹੀ ਦੇਖਦੀ ਹਾਂ ਨਹੀਂ ਪਏਗਾ ਤਾਂ ਛੋੜੋ ਫੇਰ ਮੈਂ ਆਪਣਾ ਕੁੱਛ ਹੋਰ ਦੇਖ ਲਾਂਗੀ ਕੰਫਰਟੇਬਲ ਹੋਣਾ ਜ਼ਿਆਦਾ ਜ਼ਰੂਰੀ ਹੈ
ਕੋਈ ਫਰੋਕ ਵਗੈਰਾ ਦੇਖ ਲਿਓ ਹਨਾ
ਹਾਂ ਇਸ ਤਰ੍ਹਾਂ ਕੁੱਛ ਕਰ ਲਾਂਗੇ ਗਰਮੀਂਆਂ 'ਚੱ ਨਾ ਕੱਪੜਿਆਂ ਦਾ ਬਹੁਤ ਚੱਕਰ ਰਹਿੰਦਾ ਹੈ, ਸਰਦੀਆਂ ' ਕੁਛ ਵੀ ਪਾ ਲਉ ਫੈਬਰਿਕ ਨਾ ਹਾਂ
ਮੈਂ ਆਪ ਨਾ ਮਾਰਕੀਟ ਮਾਰਕੀਟ ਗਈ ਸੀਗੀ, ਤੇ ਅੱਜ ਕੱਲ੍ਹ ਉਹ ਚੱਲ ਰਿਹਾ ਨਾ ਦੂਸਰਾ ਕੋਟਨ ਬਿਲਕੁੱਲ ਮੁਲਾਇਮ ਕੱਪੜਾ ਹੁੰਦਾ ਮੈਨੂੰ ਨਾਮ ਨਹੀਂ ਹੁਣ ਆ ਰਿਹਾ ਮਸਲੀਨ ਟਾਈਪ ਕੁੱਛ ਸੀਗਾ
ਅੱਛਾ ਹਾਂ ਹਾਂ
ਹਾਂ ਬਟ ਨਾ ਸ ਇੱਧਰ ਨਾ ਪਠਾਨਕੋਟ ਥੋੜ੍ਹਾ ਫੈਬਰਿਕ ਦਾ ਮੈਨੂੰ ਇਸ਼ੂ ਰਹਿੰਦਾ, ਮੈਨੂੰ ਉੱਧਰੋਂ ਆਪ ਆਪਣੇ ਕਪੂਰ ਥੱਲਿਓ ਨਾ, ਬਹੁਤ ਵਧੀਆ ਲੱਗਦਾ ਹੈ ਕੱਪੜਾ ਲੈਣਾ ਮੈਂ ਕਿਹਾ ਮੰਮਾ ਤੁਸੀਂ ਮੈਨੂੰ ਪੈਸੇ ਦੇ ਦਿਆ ਕਰੋ ਮੈਂ ਆਪੇ ਉੱਥੋਂ ਲੈ ਲਿਆਂ ਕਰਾਂ
ਸੇਮ ਸੇਮ ਇੱਧਰ ਵੀ ਮੈਂ ਮੈਨੂੰ ਤੁਹਾਨੂੰ ਕਪੂਰਥਲੇ ਦੀ, ਮੈਨੂੰ ਇੱਥੇ ਦੀ ਆਦਤ ਆਦਤ ਹੋ ਗਈ, ਹੁਣ ਮੈਨੂੰ ਉੱਥੇ ਨੀ ਸਮਂਝ ਆਉਂਦਾ ਹੂ
ਦੋ ਤਿੰਨ ਦੁਕਾਨ ਤੋਂ ਭਾਬੀ ਲੈ ਕੇ ਜਾਈ ਆ, ਤੇ ਕੁੱਛ ਪਸੰਦ ਕਰ ਲਓ ਮੈਂ ਕਿਹਾ ਯਾਰ ਮੈਨੂੰ ਨਹੀਂ ਪਸੰਦ ਆ ਜੇ ਹੈਗਾ ਮੈਂ ਕਿਉਂ ਪੈਸੇ ਵੇਸਟ ਕਰਨੇ ਆ ਹੂ ਉਹ ਕਾਸ਼ ਦੀ ਹੁੰਦੀ ਨਾ ਇਕਾਦਸ਼ੀ ਨਹੀਂ ਇਕਾਦਸ਼ੀ ਜਿਚੋ ਕੁੜੀਆਂ ਨੂੰ ਦਿੰਦੇ ਆ ਮੈਂ ਕਿਹਾ ਤੁਸੀਂ ਮੈਨੂੰ ਬਰਤਨ ਦੇ ਦਿਓ ਹਾਂਜੀ ਹਾਂਜੀ ਹਾਂਜੀ ਤੇ ਮੈਂ ਕਿਹਾ ਤੁਸੀਂ ਮੈਨੂੰ ਬਰਤਨ ਦੇ ਦਿਓ ਤੇ ਸੂਟ ਮੈਂ ਆਪੇ ਉੱਥੇ ਜਾ ਕੇ ਲੈ ਲੂੰਗੀ ਪੈਸੇ ਦੇ ਫਿਲ ਹਾਲ ਆਹ ਕਹਿੰਦੀ ਵੀ ਸੀ ਗੀ ਆ ਕੰਮ
ਹੂ ਹੂ ਪਰ ਉਹ ਇੱਕ ਆਸ਼ੀ ਕਦੋਂ ਹੈਗੀ ਆ ਲਾਸਟ ਵਿੱਚ ਏ ਜੂਨ ਦੇ
ਜੂਨ ਮੇ ਬੀ ਖਾਲੀ ਏ ਗਰੇ ਕਹਿੰਦੇ
ਅੱਛਾ
ਹਾਂ ਕੱਲ ਸੌਂਪਤੀ ਮੱਸਿਆ ਵੀ ਹੈ ਨਾ ਔਰ ਸੰਗਰਾਂਦ ਵੀ ਆ
ਹੂ ਮੈਂ ਦੇਖਿਆ ਨੀ ਉਹ ਤੇ ਮੈਂ ਮੈਂ ਏਦਾਂ ਕਰਦੀ ਆ ਜਿੱਦਾਂ ਹੂ ਮੈਂ ਏਦਾਂ ਕਰਦੀ ਹਾਂ ਜਿੱਦਾਂ ਮੈਂ ਆਣਾ ਹੁੰਦਾ ਮੰਮੀ ਉਦੋਂ ਦੇ ਦਿੰਦੇ ਆ
ਖਾਜੀ ਹਾਂਜੀ ਉਹ ਲੈ ਕੇ ਰੱਖ ਲੈਂਣ ਮੰਮੀ ਕਹਿ ਰਹੇ ਸੀ ਨਾ ਚੱਲ ਇਸ ਵਾਰ ਤੂੰ ਸਡਨ ਲਈ ਆਈ ਹੋਈ ਆ ਤੇ ਲੈ ਈ ਜਾ ਓਦਾ ਸਪੈਸ਼ਲ ਇੰਨੀ ਦੂਰ ਨਹੀਂ ਜਾਂਦਾ ਹੈਗਾ ਕੋਈ ਲੈ ਕੇ
ਉਹ ਤਾਂ ਹੈ ਈ ਐ
ਹਾਂਜੀ
ਉਈ ਮੈਂ ਵੀ ਦੇਖ ਰਹੀ ਸੀ ਹੁਣ ਮੈਂ ਵੀ ਇਹ ਸੋਚ ਰਹੀ ਗਰਮੀ ਕਰਕੇ ਨਹੀਂ ਵੀ ਕਿਉਂਕਿ ਥੋੜਾ ਘਰਦਿਆਂ ਨਾਲ ਕੰਮ ਵੀ ਹੋ ਜਾਂਦਾ ਕਈ ਵਾਰੀ ਅਤੀ ਕਿਹੜਾ ਇੱਕ ਜਗ੍ਹਾ ਬੈਠਣੇ ਹੈਗਾ
ਉਹ ਤੇ ਹੈ ਈ ਐ ਆਪਾਂ ਕਿਹੜਾ ਬਹਿਣਾ ਆ ਤਿਆਰੀ ਸੋ ਮਨਾ ਘਰਦੀਆਂ ਨਾਲ ਕਰਾਉਣੀ ਪੈਂਦੀ ਹੈ
ਬਿਲਕੁਲ ਬਿਲਕੁਲ
ਹਾਂਜੀ ਹੁਣ ਆਪਾਂ ਵੀ ਥੇਏ ਆਏ ਹਾਂ ਥੋੜ੍ਹਾ ਬਹੁਤਾ ਚਲੋ ਮੰਮਾ ਨਾਲ ਭਾਬੀ ਨਾਲ ਹੈਲਪ ਕਰਵਾਉਣੀ ਪੈਂਦੀ ਐ
ਹੂ
ਹੈ ਨਾ
ਹੋਰ ਕੀ ਹੋਰ ਤੁਸੀਂ ਫੇਰ ਬਾਲਾਂ ਬੂਲਾਂ ਦਾ ਵੀ ਕੁਛ ਕਰਾਓਗੇ
ਅਰੇ ਨਹੀਂ ਬਾਲਾਂ ਦਾ ਨੀ ਕੁਛ ਵੀ ਕਰਾਣਾ ਹੁਣ ਸਿਰਫ ਨੀਚਰ ਟ੍ਰਿਮਿੰਗ ਕਰਵਾਈ ਐ ਹਾਂ
ਵੈਸੇ ਨਾ ਮੇਰਾ ਮਨ ਕਰ ਰਿਹਾ ਈ ਦੇਖ ਦੇਖ ਕੇ ਨਾ ਜਿੱਦਾਂ ਇੱਥੇ ਕੋਈ ਕਰਵਾ ਰਿਹਾ ਦੁਬਾਰਾ ਸਟੇਟਿੰਗ ਕਰਾਨੀ ਚਾਹੀਦੀ ਈ ਕਿ ਨਹੀਂ ਕਰਾਨੀ ਚਾਹੀਦੀ ਈ
ਤੁਸੀਂ ਅਰੇ ਨਹੀਂ ਤਾਡੇ ਬਾਲ ਨਾ ਉਹ ਬਹੁਤ ਸੋਹਣੇ ਲੱਗਦੇ ਕਰਲਸ ਪਏ ਸਟ੍ਰੀਟਿੰਗ ਨਾਲ ਤਾਡੀ ਲੂਕ ਤਾ ਨੀ ਹਾਂ ਮੇਰੇ ਹਿਸਾਬ ਨਾਲ ਤਾਡੀ ਸਟਿੰਗ ਮੇਮ ਲੁੱਕ ਨਹੀਂ ਇੰਨੀ ਵੀ ਆਹ ਸੋਹਣੀ ਲੱਗੁਗੀ ਜੋ ਹੁਣ ਐ ਲੁੱਕ ਤਾਡੀ ਕਰਲਸ ਨਾਲ
ਠੀਕ ਐ
ਹੂ ਬਾਕੀ ਤੁਹਾਡੀ ਆਪਣੀ ਚੁਆਇਸ
ਹੂ ਕਿਉਂਕਿ ਬਾਲ ਪਿਨ ਐ ਨਾ ਸਟੇਟ ਨਾਲ ਹੋਰ ਵੋਲੀਮ ਘੱਟ ਜਾਣਾ ਮੇਰਾ
ਹਾਂ ਹਾਂ ਹਾਂ
ਫੀ ਫੁਅਡ
ਬਟ ਉਹੀ ਮੈਂ ਤਾ ਨੂੰ ਦੱਸਦੀ ਨਾ ਜਿੱਦਾਂ ਵੋਲਿਮ ਘੱਟ ਹੋਵੇ ਨਾ ਤੁਹਾਡੀ ਫੇਸ ਦਾ ਤੇ ਜਦੋਂ ਤੁਸੀਂ ਉਹ ਕਰਵਾਓਗੇ ਨਾ ਹਨਾ ਸਮੂਥਨਿੰਗ, ਉਹਦੇ ਨਾਲ ਹੋਰ ਜ਼ਿਆਦਾ ਹੋ ਜਾਣਾ ਆ ਟਾਈਮ ਪਾ ਕੇ।
ਠੀਕ ਐ, ਨਹੀਂ ਫੇਰ ਰਹਿਣ ਹੀ ਦਿੰਨੀ ਆ।
ਹਾਂ।
ਇਸ ਤੋਂ ਅੱਛਾ ਬਲੋਰ ਅੱਛਾ ਕਰਵਾ ਲਓ ਉਹਦਾ ਵੀ ਬੜਾ ਫਾਇਦਾ ਹੋ ਜਾਂਦਾ ਹਨਾ।
ਬਿਲਕੁਲ-ਬਿਲਕੁਲ, ਤੁਸੀਂ ਉਹ ਵਾਲਾ ਕਿਹਦੇ ਨਾਲ ਓਇਲ ਕਰ੍ਰੀਮ ਦਾ
ਮੈਂ ਸੁਣਿਆ ਤਾਂ ਨਾ ਹੈਗਾ ਵਾ ਪਰ ਮੈਂ ਯੂਜ ਨਹੀਂ ਕੀਤਾ ਏਦਾਂ ਕੁਛ।
ਹਾਂ ਕਹਿੰਦੇ ਬਹੁਤ ਅੱਛਾ ਹੈ ਉਹਦਾ ਰਿਜ਼ਲਟ।
ਹੂੰ
ਹੂੰ
ਇਹਦਾ ਮਤਲਬ ਮੈਂ ਕੁਛ, ਕੱਟ ਵਗੈਰਾ ਕਰਵਾ ਲੈਂਨੀ ਆ।
ਹਾਂ ਹੇਅਰਕੱਟ ਵਗੈਰਾ ਕਰਾ ਲੋ ਤੁਸੀਂ।
ਹੂੰ ਮੈਂ ਇਸ ਵਾਰ ਨਾ ਬਾਲ ਲੈਂਥ ਵਧਾ ਲਈ ਸੀ ਮੈਂ ਕਟਿੰਗ ਈ ਨੀ ਕਰਵਾਈ ਕਾਫੀ ਟਾਈਮ ਤੋਂ। ਏਹੀ ਸੋਚ ਕੇ ਮੈਂ ਕਿਆ ਕਰਵਾ ਲੈਂਨੀ ਰਬੋਂਡਿੰਗ, ਪਰ ਹੁਣ ਮੈਨੂੰ ਆ ਹੋ ਰਿਹਾ ਕਿ ਨਹੀਂ ਫੇਰ ਉਹ ਡੈਮੇਜ ਹੋ ਜਾਂਦਾ ਉਲਟਾ ਜਾਦਾ ਬਾਲਾਂ ਦਾ ਨਾ।
ਹੂੰ-ਹੂੰ ਜੀ-ਜੀ ਬਿਲਕੁਲ।
ਤੁਸੀਂ ਤੇ ਕਲਰ ਵਗੈਰਾ ਕਰਵਾਂਦੇ ਓ ਹਾਂਜੀ।
ਹਾਂ ਮੈਂ ਹੁਣ ਆਜ ਤਾਂ ਔਨਲਾਈਨ ਈ ਲੈਂਨੀ ਆ ਨਾ ਕਲਰ ਤੇ ਆਪ ਈ ਖੁਦ ਹੀ ਘਰੇ ਕਰ, ਕਰ ਲੈਂਨੀ ਹੁੰਨੀ ਫੇਰ।
ਹੂੰ ਇਹ ਵੀ ਸਈ ਏ।
ਹਾਂਜੀ।
ਟਕਨੀਕ ਹੋਣੀ ਚਾਈਦੀ ਆ।
ਬਸ-ਬਸ ਉਹੀ ਨਾ ਥੋੜਾ ਜਿਹਾ ਤਾਨੂੰ ਪਤਾ ੳਹੋ ਆਫਟਰ ਮੰਥ ਵੀ ਸੈਲੂਨ ਜਾਣਾ ਬੜਾ ਮੁਸ਼ਕਿਲ ਜਿਆ ਲੱਗਦਾ ਆ।
ਹੂੰ।
ਹਾਂ।
ਅੱਜ ਅਸੀਂ ਗਏ ਹੋਏ ਸੀ ਆਪਣਾ ਸੰਡੇ ਹੀ ਦੂਡੀਓ ਵਗੈਰਾ ਗਏ ਸੀ। ਜੂਡੀਓ ਏਹੀ ਏ ਵੈਸ ਚੰਨ ਕੱਪੜੇ ਈ ਮਿਲਦੇ ਅਗਰ ਅਪਾਂ ਦੂਸਰੇ ਇੰਡੀਅਨ ਕਲਚਰ ਦੇ ਹਿਸਾਬ ਨਾਲ ਦੇਖ ਕੇ ਨਈ ਮਿਲਦੇ। ਬਹੁਤ ਰੇਅਰ ਏ ਕਿ ਅਗਰ ਮਿਲ ਜਾਣ ਮਿਲ ਜਾਣ ਤੇ।
ਔਰ ਸ਼ੋਰਟ ਜ਼ਿਆਦਾ ਲੈਂਥ ਵਾ ਨਾ ਉਹਦੀ।
ਹਾਂ-ਹਾਂ ਉਹ ਟੋਪ ਨਾ ਟੋਪ ਵੀ ਦੇਖੋ ਨਾ ਲੈਂਥ ਸ਼ੋਰਟ ਈ ਚੱਲਣ ਲੱਗ ਗਈ ਏ। ਹਾਂ ਅਸੀਂ ਕਹਿੰਨੇ ਕਿ ਨਾ ਛੋਟ ਟ ਹੋਵੇ ਨਾ ਲੌਂਗ ਹੋਵੇ ਬਿਲਕੁਲ ਜਿੱਦਾ ਆਪਾਂ ਪੇਲਾਂ ਪਾਨੇ ਈ ਉਸ ਤਰਾ ਦਾ ਉਹ ਕੁਛ ਹੈ ਈ ਨੀ ਸਟਾਈਲ ਈ ਬਦਲ ਗਏ ਹੁਣ ਤੇ।
ਹੂੰ, ਜੋ ਟਰੈਂਡ ਦੇ ਹਿਸਾਬ ਨਾਲ ਫੇਰ ਉਹ ਮਾਲ ਦੇਖਦੇ ਏ ਨਾ। ਜੋ, ਹੈਗਾ ਏ ਕੁੜੀਆਂ ਦੀ ਚੁਆਇਸਿਸ। ਏ ਕੁੜਤੇ ਵੀ ਬੋਤ ਸੋਣੇ ਆਂਦੇ ਆ।
ਮੈਂ ਲੈ ਕੇ ਆਈ ਆ ਕੁੜਤੀਆਂ ਲੈ ਕੇ ਆਈ ਸੀ ਮੈਂ।
ਹਾਂ।
ਹਾਂ ਉਹ ਉਹ ਅੱਛੇ ਆ ਕੁੜਤਾ ਸਈ ਏ ਔਰ ਅਗਰ ਅਸੈਸਰੀ ਦੇਖੀਏ ਜਿੱਦਾਂ ਚੇਨ ਵਗੈਰਾ ਉਹ ਬਿਲਕੁਲ ਉਹ ਵੀ ਗਰਲਿਸ਼ ਲੁਕ ਈ ਚੱਲਦਾ।
ਓਕੇ-ਓਕੇ।
ਉ ਵੀ ਸੂਟ ਦੇ ਨਾਲ ਪੇਨਣ ਵਾਲੇ ਨੀ ਹੈਗੇ ਕੁਛ ਵੀ ਵੈਸੇ
ਅਰੇ ਯਾਰ ਮੇਰੀ ਗੱਲ ਸੁਣੋ ਮੈਨੂੰ ਯਾਦ ਆਏਆ ਗੋ ਫੇਰ ਡ੍ਰੈਸਿੰਸ ਤਾਡੇ ਏਥੋਂ ਕੀ ਅ ਮਤਲਬ ਰੇਂਜ 'ਚ ਮਿਲ ਜਾਂਦੀਆ ਹੋਨਗੀਆਂ
ਕਿ ਕੇੜੀ ਚੀਜ਼ ਕਹ ਰਐ ੳ
ਗੋਪੀ ਡ੍ਰੈੱਸਸਿ ਨੀ ਹੁੰਦੀਆਂ ਜਿੱਦਾਂ ਜਗਨਨਾਥ ਦੀ ਯਾਤਰਾ ਹੁੰਦੀ ਆ ਉਦੇ ਵਿੱਚ ਵੇਅਰ ਕਰ ਲੈਂਦਾ ਬੰਦਾ
ਅੱਛਾ-ਅੱਛਾ ਹਾਂ ਮੈਂ ਏਦਾ ਕਦੀ ਲਿਤੀ ਨੀ ਪੁੱਛ ਦਾਂਗੀ ਮੈਨੂੰ ਆਈਡੀਆ ਨੀ ਏਦਾਂ ਦਾ ਕੁਛ ਵੀ
ਓਕੇ-ਓਕੇ ਹਾਂ ਮੈਂ ਸੋਚ ਰਈ ਸੀ ਤੇ ਬਾਕੀ ਦੱਸੂੰਗੀ ਮੈਂ ਤਾਨੂੰ
ਅੱਛਾ-ਅੱਛਾ।
ਅਗਰ ਇੱਕ ਨਾ ਲਿਡ ਮੰਗਾਈ ਏ ਉਥੋ ਮੀਸ਼ੋ ਤੋਂ ਅੱਛੀ ਆਈ ਏ ਉਦੀ ਵੀ
ਅੱਛਾ ਮੀਸ਼ੂ ਤੋਂ ਠੀਕ ਏ
ਤੇ ਮੈਂ ਫਲਿਪਕਾਰਟ ਵੀ ਦੇਖ ਰਈ ਸੀ ਅੱਛੇ ਸੀਗੇ ਤੇ ਬਾਕੀ ਦੇਖਾਂਗੀ ਮੈਂ ਕੇਆ ਨਈ ਤੇ ਮੰਗਵਾ ਲੂੰਗੀ ਅਰੇ ਜਵੈਲਰੀ ਤਾਡੀ ਉਥੇ ਕਿੱਥੇ ਕਿੱਦਾਂ ਦੀ ਚੱਲਦੀ ਏ ਦਿੱਲੀ
ਦਿੱਲੀ ਉਹ ਮਤਲਬ ਕਿ ਕਿਸ ਤਰ੍ਹਾਂ ਦੱਸਾਂ ਤੁਹਾਨੂੰ ਮੈਂ ਜ਼ਿਆਦਾਤਰ ਨਾ ਲੋਕੀ ਵੈਸਟਰਨ ਵਾਲੀ ਹੀ ਜ਼ਿਆਦਾ ਵੇਅਰ ਕਰ ਰਹੇ ਆ ਇਹ ਏ ਕਿ ਜਿੱਦਾਂ ਤੁਸੀਂ ਕਹਿ ਰਹੇ ਔ ਨਾ ਕਿ ਉਹ ਗੋਪੀ ਡ੍ਰੈਸ ਦੇ ਨਾਲ ਤੇ ਦੂਸਰੀ ਚਲੇਗੀ ਆ ਸਿਲਵਰ ਵਾਲੀ ਚਲੇਗੀ ਹਾਂ ਮੈਂ ਉਹੀ ਅੱਜ ਜਿਊਲਰੀ ਲੈਣੀ ਗਈ ਸੀ ਪਰ ਮੈਂ ਗਈ ਜ਼ੂਡੀਓ ਉੱਥੇ ਇੰਡਨ ਇੰਡੀਅਨ ਵੇਅਰ ਤਾਂ ਕੁਛ ਹੈ ਈ ਨਹੀਂ ਉਸ ਤਰ੍ਹਾਂ ਦਾ ਸਾਰਾ ਵੈਸਟਰਨ ਦਾ ਹੀ ਹੈਗਾ ਵੇ ਹੰ ਮੇਰਾ ਮਤਲਬ ਜਿਊਲਰੀ ਦੋਨੋ ਦਾ ਪਰਪਸ ਹੱਲ ਕਰਦੇ ਪਰ ਏਦਾਂ ਕੁਛ ਨਹੀਂ ਸੀ ਉੱਥੇ
ਹੰ ਹੰ ਹੰ
ਬਾਕੀ ਇਹ ਏ ਮੈਂ ਤੁਹਾਨੂੰ ਪੁੱਛ ਕੇ ਦੱਸ ਦਾਂਗੀ ਕਿ ਗੋਪੀ ਡ੍ਰੈੱਸ ਦਾ ਕੀ ਪ੍ਰਾਈਜ਼ ਹੈ ਕੀ ਕਿਥੋਂ ਮਿਲ ਜਾਏਗੀ ਆਰਾਮ ਨਾਲ
ਜੀ-ਜੀ ਠੀਕ ਏ
ਹੰ ਹੋਰ ਡਿਨਰ ਕਰ ਲਿਆ ਤੁਸੀਂ
ਕੀ ਬਨਾ ਲਿਆ ਤੁਸੀਂ
ਸਾਡੀ ਉਹੀ ਦਾਲ ਬਨੀ ਹੋਈ ਐ ਅਰਹਰ ਦਾਲ ਚਾਵਲ ਸਾਰੇ ਖਾ ਲੈਂਦੇ ਆ ਤੇ ਅਜ ਤੇ ਛੁੱਟੀ ਏ ਕੰਮ ਦੀ
ਚਲੋ ਰੀਲੇੈਕਸ ਹੋ ਜੋ
ਹੋਰ ਕੀ ਕੁਛ ਸਬਜ਼ੀਆਂ ਏ ਜਿੱਦਾਂ ਅਰਹਰ ਦੀ ਦਾਲ ਤੇ' ਚਾਵਲ ਹੀ ਖਾਨਗੇ ਫਿਰ ਰੋਟੀ ਨੀ ਕੋਈ ਵੀ ਖਾਂਦਾ
ਅੱਛਾ ਹਾਂ ਜਿਦਾ ਕੜੀ ਰਾਈਸ ਹੈ ਚਨੇਆਂ ਦੀ ਦਾਲ ਰਾਈਸ
ਉਹ-ਉਹ ਦੋਸਤ ਦਿਨ ਤੇ ਛੁੱਟੀ ਹੋ ਜਾਂਦੀ ਇਹ ਹੈ ਕਿ ਅਗਰ ਖਾਨੀ ਹੈ ਰੋਟੀ ਤੇ ਇੱਕ ਅੱਧਾ ਬੰਦਾ ਹੀ ਖਾਏਗਾ ਕਰੇਲੇ ਵਗੈਰਾ ਵੀ ਬਨਾਏ ਹੋਏ ਏ ਚਟਨੀ ਬਨੀ ਹੋਈ ਏ ਅੰਬ ਦੀ ਉਹ ਵੀ ਬੜੀ ਉਹਦੇ ਨਾਲ ਰੋਟੀ ਖਾ ਲਓ ਨਾਲ ਮਤਲਬ ਕੋਈ ਨਾ ਕੋਈ ਕੰਮ ਨਹੀਂ ਏ ਫਰੀ ਹੋਈ ਪਈ ਏ ਬਿਲਕੁਲ
ਫ੍ਰਰੀ ਹੋਏ ਪਏ ਆ ਬਿਲਕੁਲ ਸਹੀ
ਹੰ ਮੈਂ ਵੈਸੇ ਵੀ ਸੈਟਰਡੇ ਸੰਡੇ ਥੋੜਾ ਲਾਈਟ ਹੀ ਰੱਖਦੀ ਆ ਕੰਮ ਕਿਉਂਕਿ ਬਾਹਰ ਦਾ ਚੱਕਰ ਹੁੰਦਾ ਏ ਨਾ
ਹਾਂ ਬਾਹਰ ਦਾ ਚੱਕਰ ਹੁੰਦਾ ਏ ਨਾ ਹਾਂ ਸਵੇਰੇ ਬ੍ਰੇਕਫਾਸਟ ਵੀ ਬਾਹਰਲਾ ਹੋ ਜਾਂਦਾ ਏ ਆ
ਓਹੀ ਤੇ ਇਹਨਾਂ ਨੇ ਮਤਲਬ ਇਹਨਾਂ ਦੇ ਔਫਿਸ ਦੀ ਵੀ ਛੁੱਟੀ ਹੁੰਦੀ ਐ ਸੈਟਰਡੇ ਸੰਡੇ ਦੋ ਔਫ ਮਿਲਦੇ ਨੇ ਇੱਕ ਇਕੱਠੇ
ਅੱਛਾ-ਅੱਛਾ
ਘਰ ਮੈਂ ਉਹ ਸਭ ਕੁਛ ਰੈਡੀ ਰੱਖਦੀ ਆ ਤਾਂ ਕਿ ਬਾਹਰ ਜਾਣਾ ਹੋਵੇ ਤਾਂ ਜਲਦੀ ਚਲੇ ਜਾਈਏ ਬਸ
ਚਲੇ ਜਾਈਏ ਸਈ ਆ
ਕਿੜੇ ਸੰਡੇ ਰਾਸ਼ਨ ਵਗੈਰਾ ਘਰ ਦਾ ਸਭ ਕੁਛ ਸੈਟਰਡੇ ਸੰਡੇ ਈ ਹੁੰਦਾ ਅਗਰ ਬਾਹਰ ਜਾਣਾ ਕਿਤੇ ਵੀ ਈਵਨ ਕਿਸੇ ਰਿਸ਼ਤੇਦਾਰ ਘਰ ਜਾਣਾ ਔਰ ਸਾਡੇ ਇੱਥੇ ਸਾਰੇ ਕੰਪਨੀ ਵਗੈਰਾ ਚ ਈ ਲੱਗੇ ਹੋਏ ਜਿੱਦਾਂ ਤੇ' ਸਾਰਿਆਂ ਨੂੰ ਸੈਟਰਡੇ ਸੰਡੇ ਔਫ ਐ ਅਗਰ ਕਿਸੇ ਦਾ ਬ ਵੀ ਐ ਨਾ ਤੇ ਉਹ ਕਹਿਣਗੇ ਕਿ ਅਸੀਂ ਸੇਮ ਡੇ ਬਰਡੇ ਵਾਲੇ ਦਿਨ ਨੀ ਸੈਲੀਬ੍ਰੇਟ ਕਰਨਗੇ ਹਾਂ ਵੀਕਐਂਡ ਚ ਕਰਾਂਗੇ ਮੈਂ ਕਿਹਾ ਦੱਸ
ਬਿਲਕੁਲ ਮਤਲਬ ਬਾਰ ਵਾਲਾ ਮਾਹੌਲ ਐ ਨਾ ਇੱਥੇ ਸਭ ਹਾ ਬੀਜੀ ਅਰੇ ਬੋਤ ਵਧੀਆ ਮੈਂ ਕ' ਸਗੋਂ ਲਾਈਫ ਆ ਫਾਲਤੂ ਨਾ ਕਿਸੇ ਕੋਲ ਬੈ ਠੰਡ ਦਾ ਨਾ
ਟਾਈਮ ਨੀ ਐ ਬਿਲਕੁਲ ਵੀ ਹੁਣ ਮੇਰੀ ਮਾਸੀ ਸੱਸ ਐ ਫਰੀਦਾਬਾਦ ਰਹਿੰਦੇ ਐ ਉਹ ਅੰਕਲ ਦੀ ਬਰਸੀ ਸੈਲੀਬ੍ਰੇਟ ਕਰਦੇ ਐ। ਤੇ ਉਹ ਡੇਟ ਦੇ ਨਾ ਅੱਗੇ ਪਿੱਛੇ ਸੈਟਰਡੇ ਸੰਡੇ ਦੇਖ ਕੇ' ਡੇਟ ਵਾਲੇ ਦਿਨ ਨੀ ਕਰਨਗੇ ਅਗਰ ਬਹੁਤ ਰੇਅਰ ਐ ਕਿ ਸੇਮ ਡੇ ਤੇ ਸੈਟਰਡੇ ਸੰਡੇ ਆ ਗਿਆ
ਜੀ ਜੀ।
ਨਹੀਂ ਤੇ ਉਹ ਸੈੱਟ ਉਹ ਕਰਨਗੇ ਆਪਣਾ ਸੈੱਟ ਜਿਹੜੇ ਸੰਡੇ ਜਿਹੜਾ ਕਮਿੰਗ ਵਾਲਾ ਹੋਏਗਾ, ਉਸ ਤੋਂ ਪਹਿਲੇ ਵਾਲਾ ਬਿਫੋਰ ਵਾਲਾ। ਇਸ ਤਰ੍ਹਾਂ ਕਰਦੇ ਐ, ਮਤਲਬ ਮੈਂ ਵੀ ਕਹਿਣੀ ਮੈਂ ਪਹਿਲਾਂ ਜਦੋਂ ਜਦੋਂ ਦੇਖਿਆ ਮੈਂ ਕਿਹਾ ਐ ਤੇ ਬਹੁਤ ਅਜੀਬ ਐ। ਮਤਲਬ ਡੇਟ ਦੀ ਇੰਪੋਰਟੈਂਸ ਈ ਖ਼ਤਮ ਕਰਤੀ ਤੁਸੀਂ, ਸਾਰੀ ਚੀਜ਼ ਸੈਟਰਡੇ, ਸੰਡੇ ਤੇ ਪਾ ਦਿੱਤੀ ਹੋਈ ਆ।
ਉਹੀ ਨਾ ਫੇਰ ਕਿਸੇ ਕੋਲ ਆਈ ਨੀ ਹੋਏਗਾ ਨਾ ਤੇ ਫਿਰ ਮੈਂ ਮਤਲਬ ਕਾਫ਼ੀ ਟ ਜਿੱਦਾਂ ਦੇਖਦੀ ਨਾ ਭਾਰਤੀ ਸਿੰਘ ਦੇ ਅ ਮਤਲਬ ਚਲਦੇ ਹੁੰਦੇ ਇਹਨਾਂ ਦੇ ਨਾ ਆਪਣੇ ਕਿਆ ਯਾਰ ਉਹਨੂੰ ਕਹਿੰਦੇ ਹੁੰਦੇ ਆ ਅਰੇ ਨਹੀਂ ਲਾਫਟਰ ਸ਼ੈੱਫ ਨਹੀਂ ਜੋ ਆਪਣੇ ਮਤਲਬ ਲਾਈਫ ਦਾ ਇਹ ਕਰਦੇ ਹੁੰਦੇ ਆ ਹਰ ਇੱਕ ਚੀਜ਼ ਨੂੰ ਛੂਟ ਹਨਾ, ਇੱਦਾਂ ਪੀ ਉਹਨੇ ਛੋਟ ਤੇ ਆਪਣੇ ਬੇਟੇ ਗੋਲੂ ਤੋਂ ਛੋਟਾ ਜਿਹੜਾ ਬੇਟਾ ਉਹਦੀ ਕੀਤੀ ਹੋਈ ਸੀਗੀ ਤੇ ਉਹਦੇ ਵਿੱਚ ਦੱਸ ਰੀ ਸੀਗੀ ਅ ਸਾਰੇ ਆਏ ਹੋਏ ਸੀੇ ਯੇ ਵੋ ਹਨਾ, ਇੱਦਾਂ ਪੀ ਸੈਟਰ ਨੇ ਇਹਨੂੰ ਉਹਦਾ ਵੀ ਰੱਖ ਰੱਖਿਆ ਹੋਇਆ ਸੀ ਪ੍ਰੋਗਰਾਮ।
ਹੂੰ। ਸਾਡੇ ਤੇ ਪਹਿਲਾਂ ਈ ਕਹਿ ਦੇਣਗੇ ਕਿ ਅਗਰ ਫੰਕਸ਼ਨ ਅਗਰ ਤੁਸੀਂ ਚਾਹ ਰਹੇ ਔ ਕਿ ਅਸੀਂ ਆਈਏ ਤੇ ਸੈਟਰਡੇ ਸੰਡੇ ਰੱਖਿਓ ਨਹੀਂ ਤੇ ਅਸੀਂ ਨਹੀਂ ਆ ਪਾਵਾਂਗੇ।
ਨਈ ਆ ਪਾਵਾਂਗੇ।
ਹੁਣ ਅਗਰ ਮੈਂ ਵੀ ਜਾਣਾ ਕਿ ਤੇ ਮੈਂ ਵੀ ਮੰਮੀ ਨੂੰ ਪਹਿਲਾਂ ਹੀ ਬੋਲ ਦਿੰਨੀ ਕੁਛ ਵੀ ਰੱਖਣਾ ਏ ਸੈਟਰਡੇ ਸੰਡੇ ਰੱਖਿਓ ਵੀ
ਬਿਲਕੁਲ ਬਿਲਕੁਲ ਸਈ ਐ।
ਕਿਉਂਕਿ ਦੋ ਤੇ ਔਫ ਹੋਣਗੇ ਹੀ, ਮੰਡੇ ਦਾ ਇੱਕ ਮੰਡੇ ਦਾ ਇੱਕ ਔਫ ਲੈਣਾ ਪਏਗਾ ਬਸ।
ਓਕੇ ਓਕੇ।
ਹੂੰ, ਉਹਦੇ ਨਾਲ ਬੈਨੀਫਿਟ ਇਹ ਹੋ ਜਾਂਦਾ ਕਿ, ਇੱਕ ਛੁੱਟੀ ਲੈਣੀ ਪੈਂਦੀ ਐ। ਦੋ ਤੇ ਓਲਰੇਡੀ ਹੁੰਦੀ, ਤਿੰਨ ਬੰਦਾ ਆਰਾਮ ਨਾਲ, ਆ ਜਾ ਸਕਦਾ ਕਿਤੇ ਵੀ।
ਜੀ ਜੀ, ਚਲੋ ਠੀਕ ਐ ਸ਼ੈਲਜ਼ਾ ਫਿਰ, ਤੁਸੀਂ ਕਰ ਲਓ ਕੰਮ ਹਨਾ।
ਹਾਂਜੀ ਹਾਂਜੀ ਠੀਕ ਏ ਜੀ, ਓਕੇ ਬਾਏ।
ਮੈਂ